ਹਾਂਜੀ ਸਤਿ ਸ੍ਰੀ ਅਕਾਲ
ਹੈਲੋ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ
ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ। ਹੋਰ ਕਿੱਦਾਂ
ਹਾਂਜੀ ਵਧੀਆ। ਤੁਸੀਂ ਦੱਸੋ
ਬੱਸ ਵਧੀਆ ਵਧੀਆ। ਉਧਰ ਬਾਰਿਸ਼ ਵਗੈਰਾ ਆ ਰਹੀ ਹੈ ਹਾਂਜੀ
ਨਹੀਂ ਕੱਲ ਰਾਤੀ ਆਈ ਸੀ ਅੱਜ ਤੇ ਅੱਜ ਤੇ ਠੀਕ ਏ
ਨਹੀਂ ਇੱਧਰ ਸਵੇਰੇ ਬਾਰਿਸ਼ ਆਈ ਹੈ ਫੇਰ ਧੁੱਪ ਆ ਗਈ ਹੈ ਹੁਣ ਫੇਰ ਬਾਰਿਸ਼ ਹੋ ਰਹੀ ਹੈ ਬਾਹਰ
ਅੱਛਾ ਅੱਛਾ ਹਾਂ ਮੌਸਮ ਥੋੜਾ ਚੇਂਜ ਹੋ ਗਿਆ ਨਾ ਤੇ ਹੁਣ ਕਦੀ ਬਾਰਿਸ਼ ਆ ਜਾਂਦੀ
ਹਾਂਜੀ ਹਾਂਜੀ ਬੱਚੇ ਸਕੂਲ ਜਾਣਾ ਹੁੰਦਾ ਸਕੂਲ ਟਾਈਮ ਆਉਂਦੀ ਨੀ ਜਿਸ ਟਾਈਮ ਜਾਣਾ ਹੁੰਦਾ ਉਸ ਟਾਈਮ ਭਾਰੀ ਛ ਦਿੰਦੀ ਹੈ
ਅੱਛਾ ਤੁਸੀਂ ਟੀਚਿੰਗ ਕਰਦੇ ਹੋ
ਨਹੀਂ ਨਹੀਂ ਮੇਰੀ ਕੁੜੀ ਹੈ ਨਾ ਸਕੂਲ ਜਾਂਦੀ ਹੈ ਛੋਟੀ ਹੈ ਨਾ ਹਾਂਜੀ ਹਾਂਜੀ
ਅੱਛਾ ਅੱਛਾ
ਹਾਂਜੀ ਹੋਰ ਬ ਵਧੀਆ ਨਾ ਾ ਵਗੈਰਾ ਹੋ ਗਿਆ
ਹਾਂਜੀ ਹੁਣ ਤਾਂ ਦ ਦੁਪਹਿਰ ਦੀ ਤਿਆਰੀ ਹੈ
ਹ ਹ ਚੀ ਆਦਰਜੇ ਵਾਰੇ ਪਰ ਕੀ ਬਣਾਦਾ ਸੋਚਿਆ
ਕਾਲੇ ਛੋਲੇ ਬਣਾਏ ਨੇ
ਅੱਛਾ ਹਾਂ ਅੱਛੇ ਹੁੰਦੇ ਆ ਕਾਲੇ
ਹਮ ਸ਼ਨੀਵਾਰ ਨੂੰ ਛੋਲੇ ਜਾਂ ਚਿੱਟੇ ਛੋਲੇ ਜਾਂ ਕਾਲ ਛੋਲੇ ਤੇ ਸੰ ਸੰਡੇ ਨੂੰ ਧੁ ਅਹ ਆਲੂ ਰੋਟੀ ਵਗੈਰਾ ਇਹੋ ਜਿਹੀ ਦਾਲ ਵਾਲੀ
ਸ ਹੀ ਇਹੀ ਹੈ ਹ
ਹਾਂਜੀ ਸਭ ਮਤਲਬ ਮੋਸਟਲੀ ਲੋਕੀ ਅਹਿਯੋ ਉਹ ਕਰਦੇ ਨੇ ਸ਼ਨੀਵਾਰ ਛੋਲੇ ਵਗੈਰਾ ਬਣਾ ਲੈਂਦੇ ਨੇ ਤੇ ਸੰਡੇ ਨੂੰ ਇਹਯੇ ਹੋਰ ਅਹ ਆਲੂ ਮਿਸ ਵਾਲੀ ਰੋਟੀ ਬਣਾ ਲੈਂਦੇ ਨੇ ਕੋਈ ਵੀ ਮਿੱਸੀ ਰੋਟੀ ਬਣਾ ਲੈਂਦੇ ਨੇ
ਹਦੇ ਹਾਂਜੀ
ਤੇ ਸ਼ਾਮ ਨੂੰ ਫੇਰ
ਹਾਂਜੀ ਦੁਪਹਿਰੇ ਰੋਟੀ ਹੈਵੀ ਹੋ ਜਾਂਦੀ ਨਾ ਦੁਬਾਰਾ ਕੋਈ ਖਾਂਦਾ ਹੀ ਨਹੀਂ
ਤੁਸੀਂ ਕਰ ਲਿਆ ਨਾਸ਼ਤਾ
ਹਾਂਜੀ ਆ ਫਿਰਦ ਮੀਆ ਰਿਹਾ ਸੀਿਰ ਹਨੂੰ ਐਸੇ ਦਰਦ ਪਕੂੜੇ
ਅੱਛਾ ਅੱਛਾ ਠੀਕ ਹੈ ਜੀ
ਹਾਂਜੀ ਅੱਛਾ ਬਸ ਹੁਣ ਤੇ ਚਾਪਾਂ ਬਣਾਉਣੀਆਂ ਸੀ
ਅੱਛਾ
ਚੱਲੇ ਸਕੂਲ
ਹਾਂਜੀ ਬਸ ਗਈਦੀ ਆ ਕੁੜੀ ਸਕੂਲ ਥੋੜੀ ਦੇਰ ਤੱਕ ਆਏਗੀ ਉਹ ਬਾਰਿਸ਼ ਆ ਰਹੀ ਹੈ ਹਾਂਜੀ ਦੱਸੋ ਕੋ ਵਧੀਆ ਰੈਸਿਪੇ ਚੰਪਾ ਦੀ
ਚਾਂਪ ਦੀ ਚਾਂਪ ਤੇ ਵੈਸੇ ਮੈਂ ਕਦੀ ਬਣਾਈ ਨੀ ਮੋਸਟਲੀ ਬਜ਼ਾਰੋਂ ਹੀ ਲੈ ਆਂਦੇ ਨੇ ਬਜ਼ਾਰੇ ਖਾਲੀ ਦੀ ਏ ਵੈਸੇ ਸਭ ਕੁਛ ਬਣਾ ਲੈਨੀ ਹਾਂ ਮਤਲਬ ਮੇਨ ਅਹ ਕਦੀ ਇਹ ਬਣਾਈ ਨੀ ਚਾਂਪ ਰੈਸੀਪੇ ਤੋਂ ਬਹੁਤ ਪਰ ਬਣਾਈ ਟਰਾਈ ਨੀ ਕੀਤਾ ਹੁਣ ਜੀ ਸਿੰਪਲ ਬਣਾਦੇ ਹਾਂ ਜੇ ਲੈ ਵੀ ਆਈਏ ਤੇ ਸਿੰਪਲ ਜਿਵੇਂ ਸਬਜ਼ੀ ਨੂੰ ਤੜਕਾ ਲਾ ਲਦੇ ਹ
ਰਾਜਮਾ ਨੂੰ ਤੜਕਾ ਲਗਾਉਂਦੀ ਆਂ
ਉਝ ਹੀ ਬਣਾ ਲੈਂਦੇ ਵਿੱਚ ਥੋੜ੍ਹੀ ਮਲਾਈ ਪਾਲੋ ਦਹੀ ਪਾਲੋ
ਹੋਰ
ਬਸ ਵਧੀਆ ਬਸ ਵਧੀਆ ਚਾਪਾਂ ਬਣਾਾਨੀਆਂ ਫੁਲਕੇ ਲਾਣੇ ਆਟਾ ਉਟਾ ਸਾਰਾ ਮਿਲਿਆ ਦਾ ਬਾਰਿਸ਼ ਆ ਰਹੀ ਹੈ ਬਾਰਿਸ਼ ਰੋਕ ਲੈ
ਹੂ ਨਰਸਰੀ ਵਗੈਰਾ ਚ ਪੜ੍ਹਦੇ ਹੋਏਗੀ
ਹਾਂਜੀ ਭੋਲਾ ਸਕੂਲ
ਸਪੇਸ
ਬਸ ਵਧੀਆ ਸਾਡੇ ਬੱਚੇ ਛੁਟੀਆਂ ਪੈ ਗਈਆਂ
ਹੁਣ ਵੀ ਛੁੱਟੀਆਂ ਪਾਈਦੀਆਂ ਨੇ ਵੱਡੇ ਵੱਡੇ ਨੇ ਬ ਇੱਕ ਕੋਾਲਜ ਆਉਂਦਾ ਹੈ ਇੱਕ ਛੋ ਮਲ ਅ ਨਾਇਨਥ ਚ ਏ
ਸਾਡੀਆ ਵੀ ਪੈ ਜਾਨੀਆਂ ਨੇ ਹੁਣ ਦੇਖੋ ਕਦੋ
ਹਮ ਉੱਥੇ ਹਮ ਮੇਰੇ ਖਿਆਲ ਚ ਜੰਮੂ ਚ ਤੇ ਸ਼ਾਇਦ ਤੇ ਪੰਜ ਤਰਿਕ ਨੂੰ ਪੈਨ ਗ
ਹਜੇ ਕੁੱਝ ਦੱਸਿਆ ਹੀ ਨੀ ਹੈ ਟੀਚਰ ਨੇ
ਅੱਛ-ਅੱਛਾ-ਅੱਛਾ ਪਹਿਲਾਂ ਤਾ ਟੋ ਪਹਿਲਾ ਟਵਨਟੀ ਸੈਵਨ ਨੂੰ ਪੈਣੀਆਂ ਸੀ, ਨਹੀਂ ਟਵੰਟੀ ਫਾਈਵ ਨੂੰ ਪੈਣੀਆਂ ਸੀ ਫੇਰ ਕੈਂਸਲ ਹੋ ਗਿਆ। ਫਿਰ ਪੰਜ ਨੂੰ ਕਿਆ ਹੁਣ ਉਹਨਾਂ ਨੇ ਮੇਰੀ ਨਾਨਦ ਦੀ ਹੈਗੀ ਨਾ ਬੇਟੀ ਦੋਨੋ ਪੜ੍ਹਦੇ ਆ ਬੇਟੀ, ਬੇਟਾ ਤੇ ਉਨਾਂ ਨੂੰ ਤਾਂ ਪੰਜ ਨੂੰ ਪੈਣਗੇ
ਸਾਡੇ ਮੈਮ ਨੂੰ ਸਵੇਰੇ ਪੁੱਛਿਆ ਮੈਮ ਕਿਹੰਦੀ ਅਜੇ ਕੁਝ ਨੀ‌ ਅਗਜਾਮ ਚੱਲ ਰਹੇ ਵੱਡਾ ਬੱਚਿਆਂ ਦੇ ਅਗਜਾਮ ਖਤਮ ਹੋਣਗੇ ਫਿਰ
ਅੱਛਾ ਹਮ ਇਗਜ਼ਾਮ ਤੇ ਉਹਨਾਂ ਦੇ ਖਤਮ ਹੋ ਗਏ ਨੇ।
ਹੂੰ-ਹੁ
ਸਾਡੇ ਇੱਧਰ ਸਾਡੇ ਇੱਧਰ ਜ਼ਿਆਦਾ ਗਰਮੀ ਠੀਕ ਹੈ ਨਾ
ਹਾਂ ਨਹੀਂ ਗਰਮੀ ਇੱਧਰ ਵੀ ਬੜੀ ਹੈ, ਪਰ ਹੁਣ ਮੌਸਮ ਐ ਨਾ ਇਕਦਮ ਚੇਂਜ ਹੋ ਜਾਂਦਾ ਇੱਥੇ
ਹਮ ਉਹ ਜੰਮੂ ਵਾਲੀ ਸਾਈਡ ਨਾ ਜੰਮੂ ਤਾਂ ਫੇਿਰ ਹੋ ਹੀ ਜਾਂਦਾ
ਹਾਂਜੀ ਇੱਕ ਦਮ ਮੌਸਮ ਚੇਂਜ ਹੋ ਜਾਂਦਾ। ਹੁਣ ਬਰ ਸਾਤ ਹੋ ਰਹੀ ਹੁਣ ਠੰਡਾ ਮੋਸਮ ਹੋਵੇ ਬਾ ਪੱਖੇ-ਪੁੱਖੇ ਲਾਣ ਦੀ ਲੋੜ ਨੀ ਮਿੰਟ ਚ ਗਰਮੀ ਤੇ ਮਿੰਟ ਚ
ਹੂੰ ਉਹ ਪਾੜ ਏ ਨਾ- ਪਾੜ ਕਰਕੇ, ਤਪਣ ਕਰਕੇ ਜਿਆਦਾ ਗਰਮੀ ਹੋ ਜਾਂਦੀ ਹੋਏਗੀ। ਜਦੋਂ ਬਾਰਿਸ਼ ਵਗੈਰਾ ਹਲਕੀ-ਹੁਲਕੀ ਪੈਂਦੀ ਹੈ ਤੇ ਠੰਡੇ ਹੋ ਜਾਂਦੇ ਨੇ ਪਾੜ ਫੇਰ ਫਿਰ ਠੰਡ ਹੋ ਜਾਂਦੀ ਏ।
ਹੋਰ
ਬਸ ਵਧੀਆ ਤੁਸੀ ਦੱਸੋ?
ਬਸ ਵਧੀਆ ਬੈਠੇ ਦੇ ਆ ਕੁਛ ਵੇਖ ਰਹੇ ਆ ਕੁੜੀ ਆਏਗੀ ਤੇ ਫੇਰ ਬਣਾਵਾਂਗੇ ਉਹਨੂੰ ਵੀ ਖਵਾ ਪਿਆ ਕੇ ਸਵਾਦਾਂਗੇ।
ਹਮ ਹਮ ਛੋਟੇ ਬੱਚਿਆਂ ਦਾ ਛੋਟੇ ਬੱਚਿਆਂ ਦਾ ਤੇ ਹਾਂਜੀ ਛੋਟੇ ਛੋਟੇ ਬੱਚਿਆਂ ਦਾ ਇਓ ਰਹਿੰਦਾ ਕਿ ਸਕੂਲੋਂ ਆਉਂਦੇ ਨੇ ਰੋਟੀ- ਰੂਟੀ ਖਵਾ ਕੇ ਫੇਿਰ ਸੋ ਜਾਂਦੇ ਨੇ ਥੋੜੇ ਵੱਡੇ ਬੱਚਿਆਂ ਦਾ ਹੁੰ- ਫੋਨ ਵਗੈਰਾ ਨੀ ਦਿੰਦੇ ਨੀ ਹੈਗਾ ਫੋਨ
ਕੀ ਕਰ ਰਿਹੇ ਹੋ?
ਹਾਂ। ਬੜੇ ਢੀਠ ਹੁੰਦੇ ਨੇ ਚੰਪੂ ਵੱਡੇ ਸਗੋਂ ਜ਼ਿਆਦਾ ਢੀਠ ਹੋ ਜਾਂਦੇ ਨੇ, ਛੋਟਿਆਂ ਨੂੰ ਫੇਰ ਵੀ ਸਮਝਾ ਲਈਦਾ। ਵੱਡੇ ਤੇ ਵੱਡਿਆਂ ਨੂੰ ਸਮਝਾ ਸਕਦੇ।
ਨਾ, ਨਾ ਉਹ ਬਰਾਬਰ ਕਰਦੇ ਨੇ, ਐਸਾ ਕੁਛ ਨੀ ਹੁੰਦਾ ਉਹੂੰ ਪਤਾ ਹੁੰਦਾ ਐਸਾ ਕੁਛ ਨੀ ਹੁੰਦਾ।
ਹਾਂਜੀ ਹਾਂਜੀ ਹੋਰ ਉਹ ਫੇਰ ਸਮਝ ਆ ਜਾਂਦੀ ਨਾ ਬ ਫਿਰ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਤਾਂ ਜਿਵੇਂ ਅਸੀਂ ਸਮਝਾਵਾਂਗੇ ਉਹਨਾਂ ਨੇ ਸਮਝ ਲੈਣਾ।
ਬਸ, ਹਾਂ ਕੁਛ ਟੀਚਰ ਡੰਡਾ ਹੁੰਦਾ। ਕੁਛ ਟੀਚਰਾਂ ਨੂੰ ਕਹਿ ਦੇ ਉਹ ਵੀ ਗੱਲ ਛੇਤੀ ਮੰਨਦੇ ਏ
ਹੂੰ
ਫਿਲਾਲ ਹਜੇ ਤੱਕ, ਮੈਂ ਟੀਚਰ ਰੁਕਿਆ ਹੀ ਨੀ ਆਪਣੇ ਆਪ ਹੀ ਆਉਂਦੀ ਆ ਸਕੂਲੋਂ ਖਾ
ਅੱਛਾ ਅੱਛਾ ਹਮ ਉਹ ਛੋ ਬੱਚਿਆਂ ਦਾ ਰੂਟੀਨ ਹੀ ਇਹੋ ਜਿਹਾ ਬਣ ਜਾਂਦਾ ਨਾ। ਕਿਵੇਂ ਤਾਂ ਸਕੂਲੋਂ ਆਏ ਸੋ ਗਏ। ਸਾਡੇ ਛੋਟੇ ਸੀ। ਤਾਂ ਤਾਂ, ਅਸੀਂ ਵੀ ਇੰਜੀ ਕਰਦੇ ਸੀ। ਆ ਗਿਆ ਥੱਕਿਆ ਥ ਆਉਣਾ ਤੇ ਸੋ ਜਾਣਾ। ਹੁਣ ਥੋੜਾ ਆਪਣੇ ਆਪ ਚ ਹੋ ਗਏ ਨੇ, ਹੁਣ ਆਪਣੇ ਆਪ ਸਕੂਲ ਜਾਣਾ ਆਪਣੇ ਆਪ ਥੋੜਾ ਫਰਕ ਪੈ ਜਾਂਦਾ ਹੈ।
ਹੋਰ ਦੱਸੋ ਜੰਮੂ ਦੀ ਕੁਛ ਸਪੈਸ਼ਲ
ਇਹੀ ਹੈ, ਖਾਣ ਪੀਣ ਦੇ ਲੋਕੀ ਸ਼ੌਕੀਨ ਜ਼ਿਆਦਾ ਹੁੰਦੇ ਨੇ
ਹਾਂਜੀ ਜੰਮੂ ਦੇ ਵੈਸੇ ਖਾਣ ਪੀਣ ਦੇ ਸ਼ੌਕੀਨ ਹੁੰਦੇ ਨੇ।
ਹਾਂ ਸ਼ੌਕੀਨ ਹੁੰਦੇ ਨੇ
ਬਹੁਤ ਜ਼ਿਆਦਾ ਚੀਜ਼ਾਂ ਮਿਲਦੀਆਂ, ਐਕਸਟ੍ਰਰਾ ਮਿਲਦੀਆਂ ਨਾ। ਹਮ
ਕੁਲਚੇ ਤੇ ਮਿਲਦੇ ਹੀ ਮਿਲਦੇ ਕੁਲਚੇ ਤਾਂ ਕੋਈ ਵੀ ਨੀ ਉੱਠ ਕੁਲਚਾ ਛੋਲੇ ਕੁਲਚਾ ਕਲਾੜੀ ਕੁਲਚਾ ਹੋਰ ਨੀਕੇ ਮੋਟੇ ਚੀਜ਼ਾਂ ਹੋ ਗਈਆ ਪਰ ਇੱਥੇ ਨਾ ਗੋਲ ਗੱਪੇ ਘੱਟ ਮਿਲਦੇ ਸੂਜੀ ਦੇ ਮਿਲਦੇ ਹੈ ਪਰ ਘੱਟ ਜ਼ਿਆਦਾਤਰ ਲੋਕਾਂ ਕੋਲ ਨਾ ਆਟੇ ਦੇ ਹੁੰਦੇ ਹੈ।
ਅੱਛਾ ਅੱਛਾ
ਹਾਂਜੀ ਜਿਹਦੇ ਕੋਈ ਕੋਈ ਰੱਖਦਾ ਜਿਆਦਾ ਨੀ ਰੱਖਦੇ ਹੈ ਆਟੇ ਸਭ ਫਲ ਆਟੇ ਦੇ ਮੇਨ ਹੋਣਗੇ ਹੋਣਗੇ।
ਅੱਛਾ ਅੱਛਾ
ਹਾਂਜੀ
ਹੋਰ
ਸਾਡੇ ਇੱਥੇ ਦੇ ਬੜੇ ਮਿਲ ਜਾਂਦੀਆਂ ਹੁਣ ਇਸ ਟਾਈਮ ਬਾਜ਼ਾਰ ਵੀ ਲੱਗਿਆ ਹੁੰਦਾ ਵੇ। ਅ ਸੰਡੇ ਨੂੰ ਵੀ ਲੱਗਦਾ ਹੈ ਬਾਜ਼ਾਰ।
ਅੱਛਾ ਸੰਡੇ ਨੂੰ ਲੱਗਦਾ ਮੇਨ ਬਾਜ਼ਾਰ। ਸੰਡੇ ਨੂੰ ਲੱਗਦਾ ਜਵੇ ਸੇਲਾਂ ਵਗੈਰਾ ਹੋ ਗਈਆਂ ਨਾ। ਇੱਥੇ ਵੀ ਸੰਡੇ ਨੂੰ ਲਗਦੀਆਂ ਨੇ, ਬੜੀ ਪਬਲਿਕ ਹੁੰਦੀ ਹੈ ਬੜਾ ਰਸ਼ ਹੁੰਦਾ ਐ।
ਬੱਚੇ ਤਾਂ ਲੈ ਕੇ ਜਾ ਹੀ ਨਹੀਂ ਸਕਦੇ ਛੋਟੇ। ਨਹੀਂ ਨਹੀਂ ਬਹੁਤ ਰਸ਼ ਹੁੰਦਾ ਤੇ ਸ਼ਾਮੀ ਜਾਵੇ ਤਾਂ ਵੀ ਸਾਨੂੰ ਬਹੁਤ ਰਸ਼ ਹੁੰਦਾ ਫਿਰ ਮੈਂ ਜਾਂਦੀ ਨ ਮੈਂ ਬਹੁਤ ਕਰਦਜ਼ ਜਾਂਦੀ ਹ ਮੈਂ ਪਾਇਦਾ ਕੀ ਰਸ਼ ਜਾ ਕੇ ਚੀਜ਼ ਓਹੀ ਮਿਲਦੀ ਹੈ।
ਹਾਂ ਉਹ ਤੇ ਹੈ ਇਹੀ ਇਸ ਤੋਂ ਵਧੀਆ ਥੋੜ੍ਹੀ ਮੋਲ ਵਗੈਰਾ ਚ ਚੱਲ ਜੋ ਜ਼ਿਆਦਾ ਵਧੀਆ ਨਾਲੇ ਆਰਾਮ ਨਾਲ ਚੀਜ਼ਾਂ ਦੇਖੀਆਂ ਜਾਂਦੀਆਂ ਨੇ।
ਤੇ ਓਹੀ ਰੇਟ ਹੋਂਦੀ ਹੈ ਲੋਕਾਂ ਨੂੰ ਸਸਤੀ ਲੱਗਦੀ ਐ ਪਰ ਹੁੰਦੀ ਨੀ ਐ ਸਸਤੀ
ਹਾਂ ਇਹ ਤੇ ਹੈ ਹੋਰ ਤੁਸੀਂ ਸਟੀਿਚਿੰਗ ਵਗੈਰਾ ਕਰ ਲੈਂਦੇ ਹੋ।
ਨਹੀਂ ਮੈਂ ਬਿਊਟੀਸ਼ਨਨ ਵਗੈਰਾ ਦਾ ਲੈਨੀ ਆਹ ਹਾਂਜੀ ਨਹੀਂ ਖੋਲਿਆ ਦਾ ਨਹੀਂ ਹੈ ਮੈਂ ਨਾਂ ਪਹਿਲਾ ਕੁਵਾਰਿਆ ਕਰਦੀ ਸੀ ਬਯੁਤੀਸ਼ਨ ਤੇ ਸਲੂਨ ਚ ਲੱਗੀ ਦੀ ਸੀ ਹਾਂ ਉਸਦੋ ਬਾਅਦ ਮੈਂ ਕੀ ਚਲੋ ਅਪਨਾ ਇਹ ਹੈ ਕਿ ਆਪਣਾ ਕਰ ਯਾ ਅਗਰ ਕੋਈ ਆ ਜੇ ਮਤਲਬ ਘਰੋਂ ਤੇ ਫਿਰ ਮੈਂ ਉਹਨਾਂ ਦਾ ਕਰ
ਅੱਛਾ-ਅੱਛਾ ਨਹੀਂ ਜੇ ਐਕਸਪੀਰੀਅੰਸ ਹੈਗਾ ਤੇ ਤੁਹਾਨੂੰ ਖੋਲਣਾ ਚਾਹੀਦਾ
ਪਰ ਪਾਰਲਰ ਨਹੀਂ ਚਲਦੇ ਐ ਸਗੋਂ ਸੈਲੂਨ ਚੱਲਦੇ ਹੈ।
ਥੋੜਾ ਹੋਰ ਵਧੀਆ ਖੋਲ ਕੇ ਤੇ ਮਤਲਬ ਬੰਦਾ ਆਪਣਾ ਖੋਲ ਲੈਂਦਾ ਹੈ ਥੋੜਾ ਛੋਟਾ ਮੋਟਾ
ਹਾਂਜੀ ਨਹੀਂ ਐਦਾਂ ਨਾ ਜੰਮੂ ਚ ਹੈ ਨਾਂ ਪਾਰਲਰ ਨੀ ਚੱਲਦੇ ਐਤ ਸੈਲੂਨ ਚੱਲਦੇ ਆਂ ਮੈਂ ਸੈਲੂਨ ਚ ਗੱਲ ਕੀਤੀ ਦੀ ਹੈ ਪਰ ਨਾ ਸੈਲੂਨ ਚ ਸਾਰੀ ਦਿਹਾੜੀ ਲੱਗਨਾਂ ਪੈਂਦਾ ਹੈ ਹੁਣ ਕੁੜੀ ਐ ਛੋ ਟੀ ਫੇਰ ਉਹ ਦਿੱਕਤ ਆ ਜਾਂਦੀ ਐ ਵੀ ਚੱਲ ਥੋੜੀ ਵੱਡੀ ਹੋਏਗੀ ਨਾ ਫਿਰ ਮੈਂ ਕਰਾਂਗੀ
ਹਾਂਜੀ ਛੋਟੇ ਬੱਚੇ ਨਾਲ ਤਾਂ ਮੁਸ਼ਕਿਲ ਹੋ ਜਾਂਦੀ ਏ
ਉਹਦਾ ਨਾਂ ਫ਼ਿਰ ਦੇਖਣ ਵਾਲਾ ਨੀ ਹੈ ਨਾ ਘਰ ਕਰਨ ਸਾਢੇ ਤਿੰਨ ਚਾਰ ਸਾਲ ਵੀ ਸਾਰੀ ਹੈ ਉਹਨੂੰ ਸਕੂਲੋਂ ਲਿਆਣਾ ਛੱਡਣ ਜਾਣਾ ਫੇਰ ਉਹਦੇ ਨਿੱਕੇ ਮੋਟੇ ਕੰਮ
ਹਾਂਜੀ ਆਹ ਛੋਟੇ ਬੱਚੇ ਨਾਲ ਮੁਸ਼ ਕਿਲਾ ਹੋ ਜਾਂਦੀ ਹੈ।
ਹਾਂਜੀ ਚਲੋ ਦੀ ਜੋਬ ਆਂ ਫ਼ਿਰ ਨੋਹ ਵੱਜੇ ਜਾਓ ਫ਼ਿਰ ਰਾਤੀ ਅੱਠ ਨੋਹ ਵਜੇ ਘਰ ਆਓ
ਹੂੰ ਹਾਂਜੀ
ਥੋੜੀ ਵੱਡੀ ਹੋ ਜੇਗੀ ਨਾ ਆਪਣੇ ਆਪ ਹੋ ਜੇਗਾ ਕਿ ਹਾਂ ਚਲ ਮੈਂ ਸਕੂਲੋ ਆ ਕੇ ਰੋਟੀ ਖਾ ਕੇ ਟਿਊਸ਼ਨ ਜਾਣਾ ਮੈਂ ਹੁਣ ਸੋਣਾ ਫਿਰ ਬੰਦਾ ਕਰ ਸਕਦਾ ਐ
ਹਾਂਜੀ ਨਾਲੇ ਫੇਿਰ ਅ ਛੋਟ ਅ ਕੋਈ ਹੋਰ ਹੋਏਗਾ ਨੀ ਨਾ ਘਰ ਚ ਕੰਪਨੀ ਦੇਨ ਨੂੰ
ਮੰਮੀ ਹੈ ਫਿਲਹਾਲ ਉਹਨਾਂ ਨੂੰ ਤਬੀਅਤ ਠੀਕ ਨੀ ਰਹਿੰਦੀ ਹੈ ਫ਼ਿਰ ਉਹਨਾਂ ਨੂੰਂ ਅਸੀਂ ਕੁਛ ਕਹਿ ਨੀ ਸਕਦੇ ਕੀ ਮੈਂ ਚੱਲ ਮੈਂ ਹੈਗੀ ਹਾਂ
ਹਮ ਹਾਂਜੀ-ਹਾਂਜੀ ਚਲੋ ਠੀਕ ਤੇ ਮੈਂ ਕਰਦੀ ਹਾਂ ਤੁਸੀਂ ਚੁੱਕ ਲੈਣਾ
ਹਾਂਜੀ ਠੀਕ ਹੈ-ਠੀਕ ਹੈ